ਹੈਲੋ?
ਹਾਂਜੀ, ਸਤਿ ਸ੍ਰੀ ਅਕਾਲ ਜੀ।
ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ?
ਵਧੀਆ ਜੀ ਤੁਸੀਂ ਦੱਸੋ?
ਬਸ ਜੀ ਵਧੀਆ ਚੜਦੀ ਕਲਾ, ਹੋਰ ਜੀ ਘਾਰਦੇ ਠੀਕ ਨੇ?
ਹਾਂਜੀ- ਹਾਂਜੀ ਸਾਰੇ ਠੀਕ ਨੇ ਤੁਹਾਡੇ
ਹਾਂਜੀ, ਸਾਰੇ ਵਧੀਆ ਜੀ, ਵਧੀਆ ਹੋਰ ਕੀ ਕਰ ਰਹੇ ਸੀ?
ਕੁਛ ਨਈ, ਬਸ ਵਿਹਲੇ ਬੈਠ ਏ, ਚ ਮੈਂ ਤੁਹਾਨੂੰ ਪੁੱਛਣਾ ਸੀਗਾ, ਤੁਸੀਂ ਓਨਲਾਈਨ? ਔਨਲਾਈਨ ਸ਼ੋਪਿੰਗ, ਤੇ ਔਫਲਾਈਨ ਸ਼ੋਪਿੰਗ ਕੀ, ਮਤਲਬ ਕੀ ਤੁਹਾਡਾ ਕੀ ਹੈਂ।
ਵੈਸੇ, ਪ੍ਰੈਫਰੈਂਸ ਤਾਂ ਮੇਰੀ ਵੈਸੇ, ਔਨਲਾਈਨ ਸ਼ੋਪਿੰਗ ਦੀ ਵੀ ਹੈ, ਤੇ ਥੋੜੀ ਬਹੁਤੀ ਔਫਲਾਈਨ। ਵੀ ਹੈ ਕਿਉਂਕਿ, ਔਨਲਾਈਨ ਦੇ ਵੀ ਬੈਨੀਫਿਟ ਬਹੁਤ ਨੇ, ਤੇ ਔਫਲਾਈਨ ਦੇ ਵੀ ਬੈਨੀਫਿਟ ਬਹੁਤ ਨੇ ਹਾਂਜੀ, ਦੇਖਿਆ ਜੇ ਤਾਂ ਦੋਨਾਂ ਦੇ, ਪ੍ਰੋਸ ਐਡ ਕਸ ਦੋਨਾਂ ਦੇ ਹੈਗੇ, ਨੇ ਫਾਇਦਾ। ਦੇ, ਵੀ ਆ ਨੁਕਸਾਨ ਵੀ ਆ। ਤੇ ਤੁਹਾਨੂੰ, ਕੀ ਲੱਗਦਾ ਹੈ ਵੀ ਕਿਹੜਾ, ਜਿਆਦਾ ਬੈਨੀਫਿਟ ਹੈ।
ਬ ਟ ਲਗਦਾ ਕਿਉ ਲਾਈਨ ਕੀ ਹੈਨ ਚ ਪ੍ਰੋਕ ਬਾਏ ਕਰ ਲੈਦੇ ਆ, ਦਨ ਉਹ ਤੋਂ ਬਾਅਦ, ਓਦੀ ਰਿਟਰਨਿੰਗ ਲਮਿਟ ਹੁੰਦੀ ਆ।
ਹਾਂਜੀ- ਹਾਂਜੀ ਹਾਂ ਰਿਟਰਨਿੰਗ ਵੀ ਹੁੰਦੀ ਆ।
ਕਈਆਂ ਦੀ, ਸੱਤ ਦਿਨ ਦੀ ਹੁੰਦੀ ਹੈ, ਕਈਆਂ ਦੀ ਤਿੰਨ ਦਿਨ ਦੀ ਹੁੰਦੀ ਹੈ। ਦਨ ਕਈ ਵਾਰੀ, ਅਸੀਂ ਨਹੀਂ ਵੀ ਕਰ ਪਾਈਏ, ਤੇ ਪ੍ਰੋਡਕਟ ਸਾਡਾ ਹੋ ਜਾਂਦਾ। ਫਰ ਕਈ ਵਾਰੀ, ਪ੍ਰੋਡਕਟ ਚ ਸਾਨੂੰ ਡਿਫੀਕਲਟੀਜ, ਆਉਂਦੀ ਹੈ। ਸਾਨੂੰ ਓਹਦਾ ਕਪੜਾ ਨਈ ਪਤਾ, ਲੱਗਦਾ ਓਦਾ ਸਟਫ ਨਈ, ਪਤਾ ਲੱਗਦਾ ਅਗਰ ਅਸੀਂ ਯਸ ਕੁਆਲਿਟੀ, ਨਹੀਂੀ ਪਤਾ ਲੱਗਦੀ ਸਾਨੂੰ ਇਲੈਕਟ੍ਰੋਨਿਕ, ਚੀਜ਼ਾਂ ਚ ਬੜੀ ਆਉਂਦੀ ਹੈ, ਜਿੱਦਾਂ ਇਲੈਕਟ੍ਰੋਨਿਕ ਚੀਜ਼ਾਂ, ਸਾਨੂੰ ਦਿਖਾਉਦੇ ਕੋਈ ਹੋਰ ਹੈ, ਆਉਂਦੀ ਕੋਈ ਹੋਰ ਹੈ, ਕਈ ਵਾਰੀ ਚੱਲਦੀ ਵੀ ਨਹੀਂ ਹੈਂ
ਸਹੀ ਗੱਲ ਹੈ, ਜੀ ਬਿਲਕੁਲ ਜਿਵੇਂ ਕਿ ਆਪਣਾ ਥੋੜੇ -ਬਹੁਤੇ ਪਲੇਟਫੋਾਰਮ ਹੈ ਹਨਾ। ਉਹਦੇ ਚ, ਕਈ ਵਾਰੀ ਦੂਜੀ ਆ ਜਾਂਦੀ ਹੈ, ਆਪਾਂ ਮੰਗਾਉਂਦੇ ਕੁਝ ਹੋਰ ਹੈ ਬਟ ਆਦਾ ਕੁਝ ਜੋੋਰ ਹੈ ਕਈ ਵਾਰੀ।
ਹਾਂਜੀ -ਹਾਂਜੀ
ਅਤੇ ਵੈਸੇ, ਔਨਲਾਈਨ ਸ਼ੋਪਿੰਗ ਦੇ ਕੁਝ ਬੈਨੀਫਿਟ, ਵੀ ਹੈਗੇ ਆ, ਜਿਵੇਂ ਕਿ ਆਪਾਂ, ਘਰੇ ਬੈਠੇ ਔਡਰ ਕਰ ਸਕਦੇ ਹਾਂ, ਨਾ ਕਿੱਥੇ ਵੀ ਸਾਨੂੰ ਬਾਹਰ ਜਾਣ ਦੀ ਲੋੜ ਨੀ ਪੈਂਦੀ, ਬਿਲਕੁਲ। ੁਕੁਲ ਵੀ, ਹਾਂਜੀ ਇਹ ਹੈ ਆ, ਬੈਨੀਫਿਟ ਹੋ ਗਿਆ। ਤੇ ਦੂਜਾ ਕਈ ਵਾਰ ਸਕੀਮਸ ਬੜੀ ਚੱਲਦੀਆਂ ਡੀਲ ਸਾਰੀ ਹੁੰਦੀਆਂ ਵਧੀਆ ਹੈਨਾ। ਕਿਵੇਂ ਕਿ, ਟਵਨਟੀ ਪਰਸੈਂਟ ਔਫ। ਤੇ ਥੋੜਾ ਚੀਪ ਮਿਲ ਜਾਂਦਾ, ਵਧੀਆ ਕੁਆਲਿਟੀ ਵਾਲਾ ਵੀ, ਕਈ ਵਾਰ ਆ ਜਾਂਦਾ ਵੈਸੇ ਹਨਾ।
ਬਟ ਇਹ ਚੀਜ਼ਾਂ, ਜ਼ਿਆਦਾਤਰ ਓਕੇਜਨ ਤੇ ਮਿਲਦੇ ਆ ਜਿੱਦਾਂ ਦੀਵਾਲੀ, ਓਕੇਜਨ ਆ ਗਿਆ।
ਹਾਂਜੀ -ਹਾਂਜੀ ਜਿਵੇਂ ਡੀਲਸ ਹੁੰਦੀਆਂ ਹਨਾ, ਜਿਵੇਂ ਬਿਗ ਬਿਲੀਅਨ ਡੀਲਸ ਕਈ ਵਾਰੀ ਸਾਨੂੰ, ਬਹੁਤ ਘੱਟ ਪ੍ਰਾਈਸ ਚ ਮਿਲ ਜਾਂਦਾ ਫਿਰ।
ਇਹ ਤੇ ਹੈ।
ਹਾਂਜੀ -ਹਾਂਜੀ ਤੇ ਕਈ ਵਾਰੀ ਵੈਸੇ ਇੰਪੋਰਟਡ ਵੀ, ਵਧੀਆ ਮਿਲ ਜਾਂਦੇ ਸਾਨੂੰ ਅਵੇਲੇਬਲ ਹਨਾ। ਇੰਪੋਰਟਿਡ ਜਿਵੇਂ ਹਨਾ?
ਉਹ ਤੇ ਮਿਲ ਜਾਂਦੇ ਆ, ਬਾਕੀ ਤੁਹਾਨੂੰ ਔਫਲਈਨ, ਬਾਰੇ ਕੀ ਲੱਗਦਾ।
ਆਪਾਂ, ਨੁਕਸਾਨ ਬਾਰੇ ਕਹੀਏ ਤਾਂ, ਫਰੋਡ ਦੇ ਰਿਸ ਕੇ ਬਹੁਤ ਹੈਗੇ ਨੇ ਫਰੋਡ ਵੀ ਉਸ ਸਕਦਾ ਕਿਵਾਂ ਟਾਈਮ ਵੀ ਜਿਆਦਾ ਲੱਗਦਾ। ਹਾਂਜੀ- ਹਾਂਜੀ ਕਈ ਵਾਰ ਔਡਰ ਲੇਟ ਵੀ ਆਦਾ ਹਨਾ। ਹਾਂਜੀ, ਆਪਾਂ ਉਹਨੂੰ ਟੱਚ ਕਰਕੇ ਫੀਲ ਨਹੀਂ ਕਰ ਸਕਦੇ, ਵੀ ਪ੍ਰੋਡਕਟ ਹੈ ਕੀ ਜਾਓ ਆਏਗਾ ਤਾਂ ਪਤਾ ਲੱਗੇਗਾ ਉਹ
ਸਹੀ ਕਿਹਾ ਤੁਹਾਨੂੰ ਓਫਲਾਈਨ ਬਾਰੇ ਕੀ ਲੱਗਦਾ
ਅਤੇ ਔਫਲਾਈਨ ਦਾ ਤੁਹਾਨੂੰ ਕਿਵੇਂ ਲੱਗਦਾ ਵੀ ਕੀ ਬੈਨੀਫਿਟ ਹੈ ਔਫਲਾਈਨ ਸ਼ੋਪਿੰਗ ਦਾ
ਫਲਾਈਨ ਸ਼ੋਪਿੰਗ ਤਾਂ ਇਹੀ ਬੈਨੀਫਿਟ ਹੈ ਆਪ ਪ੍ਰੋਕਟ ਪ੍ਰੋਡਕਟ ਦਾ ਪਤਾ ਲਾ ਸਕਦੇ ਆ ਉਹ ਓਨੂੰ ਟੱਚ ਕਰਕੇ ਉਹਨੂੰ ਫੀਲ ਕਰਕੇ ਹੈ ਕਿੱਦਾਂ ਦਾ ਉਹ ਉਹਨੂੰ ਆਪਾਂ ਯੂਜ ਵੀ ਵਨ ਕਿ ਉਹਨੂੰ ਯੂਜ ਆਪਾਂ ਵੀ ਕਰ ਸਕਦੇ ਹਾਂ ਉਸ ਪ੍ਰੋਡਕਟ ਨੂੰ ਜਿੱਦਾਂ ਇਲੈਕਟ੍ਰੋਨਿਕ ਚੀਜ਼ਾਂ ਹੈਗੀਆਂ
ਤੇ ਤੁਸੀਂ ਨੈਗੋਸ਼ੀਏਟ ਵੀ ਕਰ ਸਕਦੇ ਹੋ ਨਾ ਅਗਲੇ ਸ਼ੋਪਕੀਪਰ ਨੂੰ ਬਾਰਗੇਨਿੰਗ ਕਰ ਸਕਦੇ ਹੋ ਹਾਂ ਉਹਦੇ ਕੋਲ ਵੀ ਖੜ ਕੇ ਫੇਰ ਬੰਦਾ ਬਾਰਗਨਿੰਗ ਕਰਕੇ ਫੇਰ ਪ੍ਰਾਈਸ ਵੀ ਘੱਟ ਹੋ ਜਾਂਦਾ ਕਈ ਵਾਰੀ ਜੇ ਆਪਾਂ ਔਫਲਾਈਨ ਕਰੀਏ
ਇਹ ਤੇ ਹੈ ਆਪਾਂ ਔਨਲਾਈਨ ਚ ਬਾਰਗਨਿੰਗ ਨਹੀਂ ਕਰ ਸਕਦੇ
ਨਹੀਂ ਕਰ ਸਕਦੇ ਬਿਲਕੁਲ ਵੀ ਤੇ ਤੁਸੀਂ ਆਫਲਾਈਨ ਚ ਟ੍ਰਈ ਵੀ ਕਰ ਸਕਦੇ ਹੋ ਟੈਸਟ ਵੀ ਕਰ ਸਕਦੇ ਹੋ
ਸਹੀ ਕਿਹਾ ਆ ਔਫਲਾਈਨ ਚ ਆਪਾਂ ਜਦੋਂ ਮਰਜ਼ੀ ਰਿਟਰਨ ਵੀ ਪਾ ਸਕਦੇ ਹਾਂ ਅਗਰ ਸਾਨੂੰ ਨਾ ਵੀ ਪਸੰਦ ਆਵੇ ਤੇ
ਹੋਰ ਕੀ ਲੱਗਦਾ ਵੀ ਔਫਲਾਈਨ ਦੇ ਕੀ ਨੁਕਸਾਨ ਹੋ ਸਕਦੇ ਆ
ਫਲਾਈਨ ਦਾ ਨੁਕਸਾਨ ਤੇ ਅੱਜ ਤੱਕ ਮੈਨੂੰ ਕੋਈ ਹੋਇਆ ਨ ਐਕਚੁਲੀ ਔਨਲਾਈਨ ਦਾ ਮੈਂ
ਟਾਈਮ ਕੰਜਿਊਮ ਹੁੰਦਾ ਬੜਾ ਹਨਾ ਜਿਵੇਂ ਸਾਨੂੰ ਟਰੈਵਲ ਕਰਨਾ ਪੈਂਦਾ ਦੁਕਾਨ ਤੱਕ ਜਾਣ ਵਾਤੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ
ਚੀਜ਼ ਵੀ ਵਧੀਆ ਮਿਲ ਜਾਂਦੀ ਹੈ ਨਾਲੇ ਜੌ ਸਾਨੂੰ ਚਾਹੀਦੀ ਹੈ ਮਿਲ ਜਾਂਦੀ ਔਨਲਾਈਨ ਕਈ ਵਾਰੀ ਸਾਨੂੰ ਨਹੀਂ ਮਿਲਦਾ ਉਹ ਚੀਜ਼
ਹਾਂਜੀ ਹਾਂਜੀ ਬਟ ਕਈ ਵਾਰੀ ਆਫਲਾਈਨ ਚ ਆਪਾ ਰਿਟਨ ਨਈ ਕਰ ਪਾਂਦੇ ਹਨਾ ਲਿਖਿਆ ਹੁੰਦਾ ਵਈ ਨੋ ਰਿਟਨਸ
ਹਾਂ ਕਈ ਆਪਾਂ ਕਰ ਨੀ ਸਕਦੇ ਐਕਸਚੇਂਜ ਔਫਰ ਹੁੰਦਾ ਆਪਾਂ ਐਕਸਚੇਂਜ ਕਰ ਸਕਦੇ ਹਾਂ
ਚੇਂਜ ਹੋ ਸਕਦਾ ਬਟ ਰਿਟਰਨ ਨਹੀਂ ਕਰ ਸਕਦੇ ਕਈ ਵਾਰੀ
ਓੰਨ ਲਾਈਨ ਐਕਸਚੇਂਜ ਵੀ ਨਹੀਂ ਕਰ ਸਕਦੇ ਅਗਰ ਰਿਟਰਨ ਵੀ ਪਾਈਏ ਤੇ ਕਈ ਵਾਰੀ ਫੰਡ ਵੀ ਨਹੀਂ ਆਦਾ ਸਾਡਾ
ਹਾਂਜੀ- ਹਾਂਜੀ ਬਿਲਕੁਲ ਰਿਫੰਡ ਵੀ ਨਈ ਆਦਾ ਕਈ ਵਾਰੀ ਤੇ ਤੁਸੀਂ ਕੀ ਕੀ ਵੈਸੇ ਔਡਰ ਕਰਦੇ ਹੋ ਓਨਲਾਈਨ
ਔਨਲਾਈਨ ਜ਼ਿਆਦਾਤਰ ਮੈਂ
ਅੱ
ਕਿਚਨ ਮੈਂ ਰੀਅਲੀ ਔਡਰ ਕੀਤਾ ਅੱਜ ਤੱਕ ਤੇ ਕਲੋਥਸ ਮੈਂ ਬਹੁਤ ਘੱਟ ਔਡਰ ਕੀਤੇ ਹੈ ਕਿਉਂਕਿ ਮੈਨੂੰ ਸਟਫ ਨੀ ਵਧੀਆ ਲੱਗਾ ਇੱਕ ਦੋ ਵਾਰੀ ਕੀਤਾ ਸੀ ਇਲੈਕਟ੍ਰੋਨਿਕ ਚੀਜ਼ਾਂ ਵੀ ਇੱਕ ਦੋ ਵਾਰੀ ਔਡਰ ਕੀਤੀਆਂ ਸੀ ਬਸ
ਹਮ ਵਧੀਆ ਵੈਸ ਬੈਨੀਫਿਟ ਬਹੁਤ ਔਨਲਾਈਨ ਔਡਰ ਕਰਨ ਚ ਆਪਾਂ ਘਰੇ ਬੈਠੇ ਔਡਰ ਕਰ ਸਕਦੇ ਹ ਹਨਾ ਵਧੀਆ
ਇਹ ਤੇ ਹੈ
ਨਾਲੇ ਸਾਡੇ ਕੋਲ ਓਪਸ਼ਨਸ ਬਹੁਤ ਹੁੰਦੇ ਆ ਔਨਲਾਈਨ ਔਡਰ ਕਰਨ ਦੇ ਜੋ ਆਪਾਂ ਚਾਹੀ ਸਾਨੂੰ ਚਾਹੀਦਾ ਓਡਰ ਕਰ ਸਕਦੇ ਹੋ ਸਰਚ ਕਰਕੇ ਹਨਾ ਤੇ ਫਲਾਈਨ ਫਿਰ ਸਾਨੂੰ ਢੂੰਡਣਾ ਪੈਂਦਾ ਵੀ ਹਾਂ ਦੁਕਾਨ ਕਿੱਥੇ ਹੋਏਗੀ ਵੀ ਕਿੱਥੇ ਮਿਲੇਗਾ ਸਮਾਨ ਓਨਲਾਈਨ ਆਪਾਂ ਕਿੱਥੇ ਵੀ ਸਰਚ ਕਰਕੇ ਸਾਨੂੰ ਮਿਲ ਸਕਦਾ ਈਜ਼ੀਲੀ
ਹਮ
ਹਾਂਜੀ ਹਾਂ ਤੇ ਹੋਰ ਕੀ ਲੱਗਦਾ ਵੀ ਹੋਰ ਕਿਹੜੇ ਨੁਕਸਾਨ ਹੋ ਸਕਦੇ ਔਨਲਾਈਨ ਸ਼ੋਪਿੰਗ ਦਾ
ਹੈਲੋ
ਹੈਲੋ ਹਾਂਜੀ
ਤੁਹਾਨੂੰ ਆਵਾਜ਼ ਆ ਰਹੀ ਹੈ ਮੇਰੀ
ਹਾਂਜੀ ਆ ਰਹੀ ਆ ਰਹੀ ਹੈ।
ਹਾਂ ਕੀ ਕਹਿ ਰਹੇ ਸੀ ਤੁਸੀਂ
ਮੈਂ ਕਿਹਾ ਤੁਹਾਨੂੰ ਹੋਰ ਕੀ ਲੱਗਦਾ ਵੀ ਕੀ ਨੁਕਸਾਨ ਹੋ ਸਕਦੇ ਆ ਓਨਲਾਈਨ ਸ਼ੋਪਿੰਗ ਦੇ
ਔਨਲਾਈਨ ਸ਼ੋਪਿੰਗਸ ਤਾਂ ਇਹੀ ਹੈ ਸਾਨੂੰ ਅਹ ਪ੍ਰੋਡਕਟ ਦਾ ਪਤਾ ਨਈ ਲੱਗਦਾ ਕਈ ਵਾਰੀ ਫਿਰ ਇਹ ਵੀ ਹੁੰਦਾ ਕਿ ਆਪਾਂ ਔਡਰ ਕਰ ਲੈਂਦੇ ਹਾਂ ਬਟ ਸਾਡਾ ਜੋ ਔਡਰ ਪ੍ਰੋਡਕਟ ਹੈ ਉਹ ਆਉਂਦਾ ਨੀ ਹੈ
ਹਾਂਜੀ- ਹਾਂਜੀ ਇਹ ਤਾਂ ਹੈ।
ਉਹ ਸਾਡੇ ਤੱਕ ਪਹੁੰਚਦਾ ਵੀ ਨੀ ਹੈ।
ਹਾਂ ਫਰੋਡ ਵੀ ਹੋ ਸਕਦਾ ਬਹੁਤ ਜੋ ਔਨਲਾਈਨ ਕੁੱਝਛ ਪਲੇੈਟਫਾਰਮਸ ਵੈਸੇ ਫਰੋਡ ਵਾਲੀ ਵੀ ਹੁੰਦੀ ਆ ਨਾ ਕਈ ਵਾਰ ਐਡ ਸਾਰੀ ਹੁੰਦੀ ਹੈ ਵੀ ਤੁਸੀਂ ਔਡਰ ਕਰੋ ਘੱਟ ਪ੍ਰਾਈਸ ' ਬਟ ਉਹ ਫਰੋਡ ਵਾਲੀ ਐਪਸ ਵੀ ਹੁੰਦੀਆਂ ਕਈ ਵਾਰੀ ਹੈ ਨਾ ਸਾਈਟਸ ਹੁੰਦੀਆਂ
ਇਹ ਵੀ ਹੈ ਫਰੋਡ ਵੀ ਬਹੁਤ ਹੁੰਦੇ ਹੈ ਪਤਾ ਮੈਨੂੰ ਲੱਗਦਾ ਕਦੋਂ ਫਰੋਡ ਹੋ ਜਾਂਦਾ ਹੈ
ਹਾਂ ਕੁਛ ਨਈ ਪਤਾ ਵੈਸੇ ਔਨਲਾਈਨ ਦਾ ਹੈ ਨਾ ਤੇ
ਔਫਲਾਈਨ ਦੇ ਤੇ ਆਪਾਂ ਸਭ ਕੁਝ ਦੇਖ ਸਕ ਦੇਖਦੇ ਹਾਂ ਸਾਨੂੰ ਜਗ੍ਹਾ ਦਾ ਵੀ ਪਤਾ ਲੱਗ ਜਾਂਦਾ ਕਿ ਹਾਂ ਚੀਜ਼ ਇੱਥੋਂ ਆਈ ਹੈ
ਚੰਗੀ ਤਰਾ ਟੈਸਟ ਕਰਕੇ ਟ੍ਰਈ ਕਰਕੇ ਆਪਾਂ ਲੈ ਸਕਦੇ ਹਾਂ ਹਨਾ ਨਾਲੇ ਆਪਾਂ ਬਾਹਰ ਬਾਰਗਿੰਗ ਕਰਕੇ ਵੀ ਲੈ ਸਕਦੇ ਹਾਂ ਵਧੀਆ
ਸਹੀ ਕਿਹਾ ਅੱਜ ਕੱਲ੍ਹ ਤੇ ਏਦਾਂ ਵੀ ਹੁੰਦਾ ਹੈ ਕਿ ਔਡਰ ਓਪਸ਼ਨ ਹੁੰਦਾ ਨੋਫਿਕੇ ਆ ਜਾਂਦਾ ਕਿ ਡਰ ਆਉਣ ਵਾਲਾ ਹੈ ਉਧਰੋਂ ਕਾਲ ਵੀ ਆ ਜਾਂਦੀ ਹੈ ਉਹ ਤੋਂ ਬਾਅਦ ਡਰ ਦੋ ਦਿਨ ਬਾਅਦ ਆਉਂਦਾ ਹੀ ਨ ਹੈ ਫੇਰ
ਹਾਂਜੀ ਹਾਂਜੀ ਬਿਲੁ
ਇੰਨੀ ਓਨੇ ਤੇ ਇੰਨੀ ਤਸੱਲੀ ਮਿਲ ਜਾਂਦੀ ਕਿ ਹਾਂ ਸਾਡਾ ਔਡਰ ਆਉਣ ਵਾਲਾ ਹੈ ਜੀ ਬਟ ਮਿਲਦਾ ਸਾਨੂੰ ਹੈਨੀ
ਹਮ ਸਹੀ ਗੱਲ ਹੈ ਜੀ ਬਿਲਕੁਲ
ਕਈ ਵਾਰ ਤੇ ਵਿੱਚੋਂ ਹੀ ਗੈਪ ਹੋ ਜਾਂਦਾ ਹੈ
ਹਾਂ ਕਈ ਵਾਰੀ ਹੁੰਦਾ ਵੈਸੇ ਹਮ ਕਈ ਵਾਰੀ ਲੇਟ ਬਹੁਤ ਆਉਂਦਾ ਨਾ ਓਨਲਾਈਨ ਸਾਨੂੰ ਵੇਟ ਕਰਨਾ ਪੈਂਦਾ ਪੂਰਾ ਇੱਕ ਹਫਤਾ ਦੋ ਹਫ਼ਤਾ ਹਾਂਜੀ ਕਿਉਂਕਿ ਜਦੋਂ ਨੀਟ ਹੁੰਦੀ ਫੇਰ ਬੰਦਿਆਂ ਨੂੰ ਮਿਲਦਾ ਹੀ ਨਹੀਂ ਉਹ
ਹਾਂਜੀ
ਹਾਂ ਟਾਈਮ ਲੱਗਦਾ ਵੈਸੇ ਔਨਲਾਈਨ ਐਜ ਕੰਪੇਅਰ ਟੂ ਨਲਾਈਨ ਫਲਾਈਨ ਜ਼ਿਆਦਾ ਬੈਟਰ ਹੈ ਵੈਸੇ ਔਫਲਾਈਨ ਬੈਟਰ ਲੱਗਦਾ ਮੈਨੂੰ ਵੀ ਹਾਂਜੀ ਬਸ ਇਹ ਕਿ ਥੋੜੀ ਬਹੁਤੀ ਮਿਹਨਤ ਕਰਨੀ ਪੈਂਦੀ ਹੈ ਜਾ ਕੇ ਹੈਾ ਦੁਕਾਨ ਤੇ
ਸਹੀ ਕੇਹਾ ਹੈ ਬਟ ਔਫਲਾਨ ਚ ਸਾਡੇ ਕੋਲ ਬਹੁਤ ਸਾਰੀ ਓਪਰਚੁਨਿਟੀਜ਼ ਹੈਗੀ ਹੈ ਖਰੀਦਣ ਦੀ ਲੈਣ ਦੀ
ਸ ਹਾਂਜੀ- ਹਾਂਜੀ ਬਹੁਤ ਹੈ ਬੈਨੀਫਿਟ ਹੈ ਵਸੇ ਬਹੁਤ ਜ਼ਿਆਦਾ ਔਫਲਾਈਨ ਤੇ ਨੁਕਸਾਨ ਕਟ ਇਨੇ ਨੁਕਸਾਨ ਵੀ ਨੀ ਹੈ ਬਸ ਥੋੜਾ ਬਹੁਤਾ ਟਾਈਮ ਹੋ ਗਿਆ ਟਰੈਵਲ ਦਾ ਹੋ ਗਿਆ ਤਾਂ ਚਲੋ ਬੰਦਾ ਕਰ ਹੀ ਲੈਂਦਾ ਹਨਾ
ਹਾਂਜੀ ਹਾਂਜੀ
ਹਾਂਜੀ ਤੇ ਹੋਰ ਤੁਸੀਂ ਸਟੱਡੀ ਕਰਦੇ ਹੋ ਜਾਂ ਹਾਊਸ ਵਾਈਫ
ਨਈ- ਨਈ ਮੈਂ ਸਟੱਡੀ ਕਰਦੀ ਹਾਂ
ਸਟੱਡੀ ਕਰਦੇ ਹੋ ਠੀਕ ਆ ਹਾਂਜੀ- ਹਾਂਜੀ
ਤੁਹਾਡੀ
ਮੈਂ ਵੀ ਸਟੱਡੀ ਕਰ ਰਿਹਾ ਬਸ
ਅ ਕਿੱਦਾਂ ਚੱਲਦੀ ਪੜ੍ਹਾਈ ਸਹੀ ਚੱਲਦੀ ਵੀ ਹੈ
ਬਸ ਚੱਲਦੀ ਰਹੀ ਹੈ।
ਅੱਛਾ ਜੀ।
ਹਾਂਜੀ ਹਾਂਜੀ ਨਾਲ ਜੋਬ ਵੀ ਕਰ ਰਿਹਾ ਅਪਣਾ
ਵਧੀਆ ਇਹ ਵੀ ਵਧੀਆ
ਹੂੰ।
ਹੋਰ ਘਰੇ ਸਾਰੇ ਠੀਕ ਨੇ।
ਸਾਰੇ ਵਧੀਆ ਜੀ ਵਧੀਆ ਤੁਹਾਡੇ ਘਰੇ ਠੀਕ ਨੇ ਸਭ।
ਹਾਂਜੀ ਹਾਂਜੀ,
ਅੱਜ ਵੈਸੇ ਮੌਸਮ ਠੀਕ ਹੋਇਆ ਹਨਾ ਮੀਂਹ ਪਿਆਦਾ ਅੱਜ ਥੋੜਾ ਬਹੁਤਾ ਕਣੀਆਂ ਪੈ ਰਹੀਆਂ ਬਾਹਰ ਹਾਂ ਥੋੜੇ ਬਹੁਤੇ ਕਣੀਆਂ। ਪੈ ਰਹੀਆਂ ਬਸ ਏਦਾਂ ਹੀ ਰਹਾ ਮੌਸਮ ਮੈਂ ਕਹਿੰਦਾ ਨਹੀਂ ਤਾਂ ਗਰਮੀ ਬਹੁਤ ਪੈ ਰਹੀ ਸੀਗੀ।
ਹਾਂਜੀ ਹਾਂਜੀ, ਹਾਂ ਸਾਡੇ ਵੀ ਨੀ ਪੈਂਦਾ ਪਿਆ ਇੱਥੇ ਹੀ।
ਹੂੰ, ਤੁਸੀਂ ਕਿੱਥੋਂ ਲੋਕਲ ਹੈਗੇ ਓ ਉੱਥੋਂ ਦੇ।
ਨਹੀਂ ਨਹੀਂ, ਮੈਂ ਪੰਜਾਬ ਐਚੁੱਲੀ
ਅੱਛਾ ਅੱਛਾ, ਠੀਕ ਆ ਠੀਕ ਆ, ਠੀਕ ਆ। ਵੈਸੇ ਜੋਬ ਮੈਂ ਉੱਥੇ ਹੀ ਕਰਦਾ। ਹਾਂਜੀ ਤੇ ਕੀ ਕਹਿੰਦੇ ਆ ਆਪਣਾ ਤੁਸੀਂ ਮੂਵੀਜ਼ ਦੇਖਦੇ ਹੋ।
ਹਾਂਜੀ ਹਾਂਜੀ, ਮੈਨੂੰ ਮੂਵੀ ਜ਼ਿਆਦਾ ਇੰਟਰਸਟ ਨਹੀਂ ਹੈ ਬਟ ਕਈ ਵਾਰੀ ਨਿਊ ਅਪਲੋਡ ਹੋਈ ਹੁੰਦੇ ਕਈਆਂ ਦੇ। ਪ੍ਰੋਮੋ ਵਧੀਆ ਲੱਗ ਜਾਂਦੇ ਆ ਉਹ ਦੇਖ ਲੈਂਦੇ ਆ।
ਨਾਲੇ ਹੁਣੇ ਵਿੱਚ ਇੱਕ ਉਹ ਮੂਵੀ ਆਈ ਆ ਆਪਣਾ ਮੈਂ ਵਾਪਸ ਆਊਂਗਾ ਦਿੱਲ੍ਹੀ ਉਹ ਵੀ ਬਹੁਤ ਘੈਂੰਟ ਮੂਵੀ ਐ।
ਹਾਂ, ਉਹ ਵੀ ਬਹੁਤ ਵਧੀਆ ਮੂਵੀ
ਹਾਂ ਇੱਕ ਹੁਣ ਇਹ ਨਵੀਂ ਲਾਂਚ ਹੋਈ ਆ ਜੀ ਫਾਈਵ ਤੇ ਦਿਲਜੀਤ ਦੀ ਸਤਲੁਜ
ਅੱਛਾ ਹਾਂ ਇਹ ਵੀ ਮੈਂ ਨਾਮ
ਤੁਸੀਂ ਸੁਣਿਆ ਹੋਊਗਾ ਨਾਮ ਹਨਾ ਉਹ ਤੇ ਉਹ ਬੈਨ ਕਰਤੀ ਆ ਫਿਰ ਤੋਂ ਰਿਮੂਵ ਕਰਤੀ ਓਟੀ ਟੀ ਤੋਂ
ਅੱਛਾ ਏਦਾਂ ਕਿਉਂ।
ਹੂੰ, ਉਹੀ ਆ ਗੌਰਮੈਂਟ ਬਾਰੇ ਸੱਚ ਦਿਖਾਇਆ ਉਹਦੇ ਚ। ਸੱਚਾਈ ਦੱਸੀ ਆ ਬਾ ਤਾਂਹੀ ਕਰਕੇ ਹੋਰ ਤੁਹਾਨੂੰ ਪਤਾ ਗੌਰਮੈਂਟ ਦਾ ਤੁਸੀਂ ਵੇਖਿਆ ਕੋਈ ਨਾ ਜੇਕਰ ਚਾਹੀਦੀ ਏ, ਮੇਰੇ ਕੋਲ ਪਿਆ ਲਿੰਕ। ਮੂਵੀ ਤਾਂ ਬਹੁਤ ਵਧੀਆ ਵੈਸੇ। ਹਾਂਜੀ, ਤੇ ਹੋਰ ਕੀ ਲੱਗਦਾ ਵੀ ਹੋਰ ਕੀ ਬੈਨੀਫਿਟ ਹੋਣਗੇ ਵੈਸੇ ਓਨਲਾਈਨ ਦੇ। ਔਨਲਾਈਨ ਸ਼ੋਪਿੰਗ ਦਾ।
ਮੈਂ ਔਨਲਾਈਨ ਸ਼ੋਪਿੰਗ ਐਕਚੁਲੀ ਬਹੁਤ ਘੱਟ ਹੀ ਕਰਦੀ ਹਾਂ।
ਹੂੰ, ਹੁਣ ਕਈ ਵਾਰ ਜਿੱਦਾਂ
ਰਨੀ ਮੈਂ ਜਿਹੜੇ ਔਫਲਾਈਨ ਨੀ ਮਿਲਦੇ।
ਹਾਂ ਉਹ ਮੰਗ ਸਕਦਾ ਬੰਦਾ ਜੋ ਕਈ ਵਾਰ ਮਿਲੇ ਨਾ ਜੋ ਅਵੇਲੇਲ ਆਪਣੇ ਮਾਰਕੀਟ ਚ ਬੰਦਾ ਆਫਲਾਈਨ ਲੈ ਲਏ ਓ। ਹਾਂਜੀ ਹਾਂਜੀ ਦੱਸੋ।
ਮੈਂ ਤਾਂ ਹੁਣ ਥੋੜ੍ਹੀ ਦੇਰ ਬਾਅਦ ਕੋਲ ਕਰਦੀ ਮੇਰੇ ਕੋਲ ਕੋਈ ਆਇਆ।
ਅੱਛਾ ਇੱਕ ਮਿੰਟ ਰੁਕੋ ਰੁਕੋ ਚਲੋ ਠੀਕ ਐ ਜੀ ਬਾਏ।
ਓਕੇ।
ਓਕੇ ਜੀ ਬਾਏ।